ਹੈਲੋ।
ਹਾਂਜੀ, ਸਸ਼੍ਰੀ ਕਾਲ ਭੈਨ ਜੀ।
ਸਸ੍ਰੀ ਕਾਰ, ਕੀ ਹਾਲ ਏ, ਠੀਕੋ ਭੈਨ ਜੀ‍?
ਹਾਂਜੀ, ਵਦੀਆ ਤੂਸੀ ਦੱਸੋ?
ਵਦੀਆ ਭੈਨ ਜੀ, ਕੀ ਕਰਦੇ ਪਏ ਓ ਤੂਸੀ?
ਬਾੱਸ ਭੈਨ ਜੀ ਰੋਟੀ ਪਾਨੀ ਲੱਗੇ ਹੋਏ ਸੀ, ਤੂਸੀ ਕੀ ਕਰਦੇ ਭੈਨ ਜੀ? ਜੀ।
ਭੈਨ ਜੀ ਬਾੱਸ ਮੈਂ ਨਾ ਲੰਮੇ ਪਈ ਸੀ ਥੋੜੀ ਦੇਰ। ਕੰਮ ਕੁਮ ਕਰਕੇ ਵਿਹਲੀ ਹੋਈ ਸੀ ਹੁਣੇ।
ਅੱਛਾ ਅੱਛਾ ਮੈਂ ਬਸ ਤੋਰੀਆਂ ਕੱਟੀਆਂ ਨੇ।
ਅੱਛਾ ਅੱਛਾ ਕੀਆ ਤੋਂਰੀ ਬਣਾਉਦੇ ਪਏ।
ਹਾਂਜੀ ਘਿਓ ਤੋਰੀ ਕਹਿੰਦੇ ਨੇ ਇੱਥੇ।
ਅੱਛਾ ਤੇ ਤੁਸੀਂ ਦੇਸੀ ਘਓ ਚ ਬਣਾਉਂਦੇ ਹੋ।
ਹਾਂਜੀ ਘਿਓ ਤੋਂ ਰਿਕ ਨਹੀਂ ਨਹੀਂ ਦੇਸੀ ਘਿਓ ਚ ਬਨਾਦੇ ਆ ਭੈਣ ਜੀ ਤਹੀ ਤੇ ਘਿਓ ਤੋਰੀ ਕਹਿੰਦੇ ਨੇ।
ਅੱਛਾ।
ਹਾਂਜੀ ਬੜੀਆਂ ਸਵਾਦ ਬਣੀਆ ਦੇਸੀ ਤੁਸੀਂ ਤੇਲ ਚ ਬਣਾਉਂਦੇ ਹੋ?
ਨਹੀਂ ਭੈਣ ਜੀ ਬਣਾਉਂਦੇ ਤੇ ਅਸੀਂ ਦੇਸੀ ਘਿਓ ਚ ਹਾਂ
ਅੱਛਾ ਅੱਛਾ ਤੇ ਵੈਸੇ ਅਸੀਂ ਤੇ ਘਿਓ ਚ ਹੀ ਬਣਾਦੇ ਹਾਂ ਹਮੇਸ਼ਾ।
ਨਹੀਂ ਕਈ ਲੋਕ ਹੁੰਦੇ ਨਾ ਤੇਲ ਵਿੱਚ ਬਣਾਉਂਦੇ ਨੇ।
ਹਾਂਜੀ। ਤੇਲ ਚ ਬਣਾਉਦੇ ਲੇਕਿਨ ਉਹ ਸਵਾਦ ਨੀ ਲੱਗਦੀ ਤੇ ਹਮ। ਇਹ ਜ਼ਿਆਦਾ ਸਵਾਦ ਲੱਗਦੀ ਘਿਓ ਚ ਬੰਨਿਆ ਉਤੋਂ ਉਤੋਂ ਘਿਓ ਹੋਰ ਪਾ ਕੇ ਖਾਓ ਤੇ ਬੜਾ ਹੀ ਸਵਾਦ ਆਉਂਦਾ ਟਮਾਟਰ ਪਏਦੇ ਹੋ। ਪਿਆਜ ਪਾਈਦੇ ਵਿੱਚ ਸਭ ਕੁੱਛ ਪਾ ਦਿੰਦੀ ਆ ਨਾ ਮੈਂ
ਅੱਛਾ
ਤੜਕਾ ਤੜਕੇ ਨੀ ਮੈਂ ਭੁੰਦੀ ਏਦਾਂ ਵਿੱਚ ਸਾਰਾ ਕੁਛ ਪਾ ਕੇ ਤੇ ਰੱਖ ਦਦਾ ਰੱਖ ਦਿੱਤੀ ਦੀ ਆ ਹਾਂਜੀ
ਚਲੋ ਸਹੀ ਭੈਣ ਜੀ ਹੋਰ ਬੱਚੇ ਠੀਕ ਨੇ ਸਾਡੇ ਭੈਣ ਜੀ।
ਹਾਂਜੀ ਵਧੀਆ ਭੈਣ ਜੀ ਸਭ ਬੱਚੇ ਠੀਕ ਸਭ ਸਕੂਲ ਗਏ ਤੇ ਨੇ ਆਉਣ ਵਾਲੇ ਹੋਣੇ ਨੇ ਬਸ
ਅੱਛਾ
ਹਾਂਜੀ
ਸਕੂਲ ਵੱਡੇ ਹੋ ਗਏ ਹੋਣੇੇ ਨੇ ਭੈਣ ਜੀ ਤੁਹਾਡੇ ਬੱਚੇ।
ਹਾਂਜੀ ਵੱਡੇ ਹੋ ਗ ਨੇ।
ਕਿੰਨਾ ਚਿਰ ਹੋ ਗਿਆ ਦੇਖਿਆ ਹੀ ਨੀ ਬੱਚਿਆਂ ਨੂੰ।
ਧ ਬਸ ਨਿਕਲ ਹੀ ਨਹੀਂ ਜਾਂਦਾ ਕਿਤੇ ਬੱਚੇ ਘਰ ਹੀ ਹੁੰਦੇ ਨੇ ਅੱਜ ਕੱਲ ਮਾਹੌਲ ਇੰਨਾ ਖਰਾਬ ਹੋਇਆ। ਘਰ ਹੀ ਰੱਖਣੇ ਆ ਨਾ ਬੱਚਿਆਂ ਨੂੰ।
ਹਾਂਜੀ ਹਾਂਜੀ ਸਹੀ ਗੱਲ ਭੈਣ ਜੀ ਤੁਹਾਡੀ ਬਿਲਕੁਲ ਸਹੀ ਕਿਹਾ ਤੁਸੀਂ।
ਹਾਂਜੀ। ਮਾਹੌਲ ਬਹੁਤ ਖ਼ਰਾਬ ਨਿਕਲਦਾ ਅੱਜ ਕੱਲ੍ਹ ਨਿਊਜ਼ ਵੇਖਦੇ ਨੇ ਆ ਮੋਬਾਇਲਾਂ ਚ। ਕੀ ਚੱਲਦਾ ਪਿਆ ਅੱਜ ਕੱਲ੍ਹ।
ਹਾਂਜੀ ਹਾਂਜੀ।
ਕਈ ਕਿਸੇ ਨੇ ਕੁਛ ਕਰ ਲਈਆ ਕਦੇ ਕੁਛ ਕਰ ਲਈ ਏਦਾਂ ਇਨਾ ਹੀ
ਹਾਂਜੀ ਇਹ ਤੇ ਗੱਲ ਹੈ ਭੈਣ ਜੀ।
ਤੁਸੀਂ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਿ ਤੁਹਾਡੀ ਬੇਟੀ ਹੋਣੀ ਹੈ ਹਨਾ।
ਹਾਂਜੀ ਹਾਂਜੀ ਮੇਰੀ ਬੇਟੀ ਬੇਟਾ ਵੀ ਹੈ।
ਅੱਛਾ ਬੇਟਾ ਕੀ ਕਰਦਾ ਤੁਹਾਡਾ।
ਬੇਟਾ ਭੈਣ ਜ ਮੇਰਾ ਪਲੱਸ ਟੂ ਚ
ਅੱਛਾ ਇੰਨੇ ਵੱਡੇ ਹੋ। ਜ ਹ ਚਲੋ
ਬਸ ਭੈਣ ਜੀ ਟਾਈਮ ਦਾ ਕੁੱਛ ਪਤਾ ਹੀ ਨੀ ਲੱਗਦਾ ਖਦੋ।
ਹਾਂ ਬਸ ਦਸਵੀਂ ਕਰ ਬਾਰਵੀਂ ਕਰਕੇ ਤੇ ਵਿਆਹ ਕਰਦੋ।
ਹਾਂਜੀ
ਮੈਂ ਕਿਹਾ ਦਸਵੀਂ ਮਤਲਬ ਬਾਰਵੀਂ ਕਰਕੇ ਤੇ ਵਿਆਹ ਕਰੋਗੇ ਜਾਂ ਕੁਛ ਅੱਗੇ ਪੜ੍ਹਾਓਗੇ ਬੱਚੇ ਨੂੰ
ਨਹੀਂ- ਨਹੀਂ ਭੈਣ ਜੀ। ਹਾਂਜੀ। ਨਹੀਂ ਭੈਣ ਜੀ ਹਜੇ ਛੋਟਾ ਹੈ ਬੱਚਾ ਤਾਂ, ਪਲੱਸ ਟੂ ਚਚ'
ਅੱਛਾ- ਅੱਛਾ ਮੈਂ ਕਿਹਾ, ਅੱਜ ਕੱਲ੍ਹ ਪਲੱਸ ਟੂ ਕਰਾ ਕੇ ਤੇ ਵਿਆਹ ਦਦੇਨ ਨਾ ਬੱਚੇ। ਹ
ਨਹੀਂ- ਨਹੀਂ ਭੈ ਮੁੰਡਾ ਹੈ। ਨਹੀਂ -ਨਹੀਂ। ਨਹੀਂ -ਨਹੀਂ ਐਸਾ ਕੋਈ ਚੱਕਰ ਨਹੀਂ ਹੈ ਭੈਣਜੀ।
ਚਲੋ ਵਧੀਆ।
ਹਾਂਜੀ।
ਹੋਰ ਦੱਸੋ ਭੈਣ ਜੀ। ਬੇਟੀੇ ਕਿਹੜੀ ਕਲਾਸ ਚ'ਏ।
ਮੇਰੀ ਬੇਟੀ ਭੈਣ ਜੀ, ਟੈਂਨਥ ਵਿੱਚ ਹੋ ਗਈ ਹੈ।
ਅੱਛਾ। ਟੈਂਥ ਚ' ਹੋਗੀ ਏ। ਇੰਨੇ ਵੱਡੇ ਬੱਚੇ ਹੋ ਗਏ। ਧਿਆਉਣ ਰੱਖਿਆ ਕਰੋ ਬੱਚਿਆਂ ਦਾ।
ਹਾਂਜੀ- ਹਾਂਜੀ ਨਹੀਂ, ਸਿਆਣੇ ਬੱਚੇ ਬਹੁਤ ਸਿਆਣੇ ਨੇ।
ਚਲੋ ਵਧੀਆ ਹੈ।
ਹਾਂਜੀ। ਇਹ ਕਿਥੇ ਕੁਮਨ- ਫਿਰਨ?
ਬਸ ਭੈਣ ਜੀ, ਗਰਮੀ ਇੰਨੀ ਨਿਕਲਣ ਦਾ, ਕੱਪੜੇ ਪਾਉਣ ਦਾ ਸ਼ਮਾਨ ਹੀ ਨੀ ਕਰਦਾ। ਉੱਥੇ ਨਹੀਂ ਗਏ, ਪ- ਪਹਿਲੇ ਗਏ ਸੀ ਥੋੜੇ ਦਿਨ ਪਹਿਲੇ। ਹੋ ਕੇ ਆਏ ਹਾਂ। ਅਸੀਂ ਇੱਥੇ ਸ਼ਿਮਲਾ ਵਗੈਰਾ ਹੋ ਕੇ ਆਏ ਹਾਂ। ਹਾਂਜੀ।
ਸਹੀ ਵਧੀਆ, ਭੈਣ ਜੀ।
ਹੋਰ ਤੁਸੀਂ ਨਹੀਂ ਗਏ?
ਨਹੀਂ ਭੈਣ ਜੀ ਬਸ ਸਾਡੀ ਦੀਦੀ ਆਏ ਦੀ ਸੀ। ਫਿਰ ਸਾਡੇ ਕੋਲ ਜਾਣ ਨੀ ਹੋਇਆ।
ਹਮ
ਹਾਂਜੀ। ਬੱਚੇ ਆਏ ਦੇ ਸੀ ਘਰ।
ਅੱਛਾ- ਅੱਛਾ।
ਹਾਂਜੀ।
ਵਾਹ ਵਾ ਰੋਣਕ ਲੱਗਦੀ।
ਹਾਂਜੀ। ਬੜੀ ਰੋਣਕ ਲੱਗੀ ਭੈਣ ਜੀ। ਐਤਕੀਕ ਸਾਡੇ ਘਰ ਬੱਚੇ ਹੈਗੇ ਨੇ ਇੱਕੋ ਜਿਹੇ।
ਹਾਂ। ਉਹ ਤੇ ਹੋ ਜਾਂਦਾ ਰੌਣਕ। ਲੱਗ ਹੀ ਜਾਂਦੀ ਹੈ। ਬੱਚੇ ਇੱਕੋ ਜਿਹੇ ਆਉਣ ਨਾ ਫਿਰ ਲੱਗ ਜਾਂਦੇ ਆ।
ਭੈਣਜੀ।
ਹਮ।
ਹੋਰ ਦੱਸੋ ਭੈਣ ਜੀ, ਕੋਈ ਭਾਜੀ ਹੋ ਠੀਕ ਨੇ।
ਹਾਂਜੀ। ਵਧੀਆ ਠੀਕ- ਠਾਕ ਨੇ ਸਭ ਵਧੀਆ।
ਅੱਛਾ। ਚਲੋ ਵਧੀਆ ਹੀ ਚਾਹੀਦਾ। ਭਾਜੀ ਜੋਬ ਵਗੈਰਾ ਕਰਦੇ ਨੇ ਆ।
ਨਹੀਂ -ਨਹੀਂ ਆਪਣਾ ਹੀ ਕੰਮ ਡਾਕਟਰੀ ਦਾ ਕੰਮ।
ਅੱਛਾ।
ਲਾਲ ਸਿੰਘ ਪੰਸਾਰੀ ਸ਼ੋਪ ਦਾ ਨਾਮ ਨੀ ਸੁਣਿਆ।
ਅੱਛਾ। ਚਲੋ ਅੱਛੀ ਗੱਲ ਹੈ ਭੈਣ ਜੀ ਫਿਰ।
ਹਾਂਜੀ। ਪੰਚਾਰੀ ਹਾਂਜੀ। ਦਵਾਈ ਦੇਸੀ ਦਵਾਈ ਵੀ ਦਿੰਦੇ ਨੇ ਹਰਬਲ। ਸ਼ੋਪ ਹੈ ਨਾ। ਹਾਂਜੀ -ਹਾਂਜੀ।
ਅੱਛਾ। ਇਹ ਤੇ ਬਹੁਤ ਵਧੀਆ ਫੇਰ ਤੇ ਭੈਣ ਜੀ।
ਹਾਂਜੀ। ਕੋਈ ਲੋੜ ਹੋਏ ਦਵਾਈ- ਦੂਈ ਦੀ ਦੇਖ ਲੈਣਾ, ਬੰਦਾ ਦਿਖਾ ਕੇ ਦੇਖਣਾ ਤੁਸੀਂ ਜ਼ਰੂਰ। ਆਯੁਰਵੇੈਦਿਕ ਤੇ ਵਧੀਆ ਹੁੰਦਾ ਇਲਾਜ ਸਗੋਂ। ਐਲੋਪੈਥਿਕ ਤੇ ਖਾਣੀ ਨ ਚਾਹੀਦੀਆਂ।
ਹਾਂਜੀ।
ਹੋਰ ਦੱਸ
ਹੋਰ, ਹੋਰ ਬਸ ਠੀਕ-ਠਾਕ ਭੈਣ ਜੀ ਬਹੁਤ ਵਧੀਆ ਐ।
ਅੱਛਾ।
ਹੋਰ ਦੱਸੋ।
ਹੋਰ ਬਸ ਵਧੀਆ, ਤੁਸੀਂ ਦੱਸੋ ਕੁਛ ਹਾਂਜੀ। ਹਾਂਜੀ, ਦੇਖੇ ਸਭ ਵਧੀਆ।
ਅੱਛਾ, ਅੱਛਾ ਅੱਛਾ।
ਹਾਂਜੀ।
ਚਲੋ ਸਹੀ ਐ। ਭੈਣ ਜੀ ਉਹ ਜਿਹੜੇ ਤੁਸੀਂ ਜਿਹਨਾਂ ਕੋਲ ਤੁਸੀਂ ਸੂਟ ਸਵਾਂਦੇ ਸੀ।
ਹਾਂਜੀ।
ਤੇ ਉਹ ਹਜੇ ਸੀਦੇ ਨੇਂ?
ਸੂਟ ਤੇ ਹਾਂ, ਸੀ ਦਿੰਦੇ ਨੇਂ। ਟਾਈਮ ਪੁੱਛਣਾ ਪਏਗਾ ਟਾਈਮ ਹੈਗਾ ਤੇ ਸੀ ਦੇਣਗੇ ਵੈਸੇ ਆ ਪੁੱਛ ਕੇ ਮੈਂ ਤੁਹਾਨੂੰ ਦੱਸਦਾਂਗੀ। ਕਿਹੜਾ ਸੂਟ ਸਵਾਣਾ ਤੁਸੀ?
ਅੱਜ-ਕੱਲ ਨਾ ਫਰਸ਼ੀ ਸਲਵਾਰ ਦਾ ਬੜਾ ਟਰੈਂਡ ਐ।
ਹਾਂ ਫਰਸ਼ੀ ਸਲਵਾਰ ਤੇ ਬਹੁਤ ਚੱਲੀ ਏ, ਮੈਂ ਵੀ ਬਣਾਈਆਂ ਨੇ ਦੋ ਤਿੰਨ। ਇੱਕ ਹੋਰ ਮੈਂ ਨਹੀਂ ਸੀਦੀ। ਸਵਾਉਣੀ ਆ ਮੈਂ ਜਰਾ।
ਅੱਛਾ।
ਡਿਜ਼ਾਇਨ ਡਜੂਨ ਦੱਸ ਦਿੰਨੀ ਆ ਬਸ ਮੈਂ।
ਕਿਆ ਹੀ ਭੈਣ ਜੀ ਨੂੰ ਪੁੱਛਾਂਗੀ, ਤੁਸੀਂ ਜਿਹਦੇ ਕੋਲ ਸੂਟ ਸਵਾਉਂਦੇ ਸੀ ਸੀਹ ਦੇਣਗੇ।
ਹਾਂ, ਵੈਸੇ ਮੈਂ ਪੁੱਛ ਕੇ ਤੁਹਾਨੂੰ ਦੱਸ ਦਾਂਗੀ। ਜੇ ਪਰਸੋਂ ਆਣਾ ਹੋਏਗਾ ਤੇ, ਅੱਛਾ। ਕੋਈ ਗੱਲ ਨੀਂ ਤੁਸੀਂ ਸਵਾ ਲੈਣਾ।
ਹਾਂਜੀ, ਮੈਂ ਸਵਾਣੇ ਸੀ, ਦੋ ਫਰਸ਼ੀ ਸਲਵਾਰ ਵਾਲੇ।
ਅੱਛਾ ਅੱਛਾ।
ਉਹਦਾ ਬੜਾ ਹੀ ਰਿਵਾਜ ਏ ਭੈਣ ਜੀ।
ਅੱਛਾ।
ਹਾਂਜੀ। ਹੋਰ ਸੁਣਾਓ ਭੈਣ ਜੀ।
ਹੋਰ ਬਸ ਵਧੀਆ, ਗੱਲਬਾਤ ਕੀ ਸੁਣਾਈਏ?
ਬਸ ਭੈਣ ਜੀ, ਅਛ ਤੁਹਾਡੇ ਉੱਥੇ ਭੈਣ ਜੀ ਇੱਕ ਗੁਰਦੁਆਰਾ ਬਹੁਤ ਮਸ਼ਹੂਰ ਤੁਹਾਡੇ ਉੱਥੇ
ਕਿਹੜਾ ਭਲਾ
ਬੂੜੀਆ ਸਾਹਿਬ ਗੁਰਦੁਆਰਾ
ਅੱਛਾ, ਹਾਂਜੀ ਉਹ ਤੇ ਬਹੁਤ ਮਸ਼ਹੂਰ ਐ।
ਹਾਂਜੀ।
ਉੱਥੇ ਤੇ ਸੰਡੇ ਨੂੰ ਬਹੁਤ ਰੌਣਕ ਹੁੰਦੀ ਐ।
ਹਾਂਜੀ, ਮੈਂ ਬਹੁਤ ਨਾਮ ਸੁਣਿਆ ਏ।
ਹਾਂਜੀ ਭੈਣ ਜੀ।
ਹਾਂਜੀ।
ਉੱਥੋਂ ਦੀ ਤੇ ਬਹੁਤ ਵਧੀਆ ਵਾਈਬਸ ਆਉਂਦੀਆਂ ਨੇਂ ਉੱਥੇ ਜਾ ਕੇ।
ਹਾਂਜੀ ਬਹੁਤ ਅੱਛਾ ਏ, ਬੜਾ ਆਨੰਦ ਆਂਦਾ ਏ, ਬਹੁਤ ਜ਼ਿਆਦਾ ਉੱਥੇ ਜਾ ਕੇ। ਸੰਡੇ ਨੂੰ ਏਨੀਂ ਸੰਗਤ ਹੁੰਦੀ ਏ, ਬਹੁਤ ਮਜ਼ਾ ਆਂਦਾ ਐ।
ਅੱਛਾ।
ਲੰਗਰ ਓਧਰ ਦਾ ਬਹੁਤ ਟੇਸਟੀ, ਹਾਂਜੀ ਜਾਣੇ ਆਂ। ਜਦੋਂ ਮਨ ਕੀਤਾ ਚਲੇ ਗਏ, ਜਦੋਂ ਮਨ ਕੀਤਾ ਚਲੇ, ਬਹੁਤ ਬਹੁਤ ਵਧੀਆ ਲੱਗਦਾ ਹਾਂਜੀ।
ਅੱਛਾ।
ਹਾਂਜੀ, ਉਹਦੇ ਸਾਹਮਣੇ ਇੱਕ ਵੱਡਾ ਬਨਵਾਤਾ ਨਾ, ਪਹਿਲੇ ਪਹਾੜ ਨੀ ਹੁੰਦੇ ਸੀ ਉੱਥੇ।
ਹਾਂਜੀ।
ਉੱਥੇ ਹੁਣ ਬਹੁਤ ਅੱਛਾ ਬਣਾਤਾ ਏ, ਹੋਲ ਜਿਹਾ ਬਣਾਤਾ ਗੁਰ ਗੁਰਦੁਆਰਾ, ਬਹੁਤ ਸੋਹਣਾ ਬਣਾਇਆ ਉਹਨਾਂ ਨੇ। ਬਹੁਤ। ਰੌਣਕ ਹੁੰਦੀ ਏ, ਲੰਗਰ ਬਹੁਤ ਟੇਸਟੀ ਹੁੰਦਾ ਏ।
ਅੱਛਾ, ਹਾਂਜੀ ਗੁਰਦੁਆਰੇ ਭੈਣ ਜੀ ਜਿੱਥੇ ਮਰਜੀ ਚੱਲ ਜਾਓ, ਬਹੁਤ ਸੁਆਦ ਲੰਗਰ ਆਦਾ ਏ।
ਹਾਂਜੀ।
ਮੈਂ ਕਿਹਾ ਜਿੱਥੇ ਮਰਜ਼ੀ ਚਲ ਜਾਓ, ਗੁਰਦੁਆਰੇ ਦੇ ਲੰਗਰ ਦਾ ਬਹੁਤ ਹੀ ਸਵਾਦ ਆਉਂਦਾ ਏ।
ਚਲਦੇ ਤੇ ਲੰਗਰ ਦਾ ਸਵਾਦ ਹੁੰਦਾ, ਲੇਕਿਨ ਉੱਧਰ ਦਾ ਲੰਗਰ ਤੇ ਬਹੁਤ ਹੀ ਟੇਸਟੀ ਸਲਾਦ ਬਹੁਤ ਅੱਛੀ ਕੱਟਦੇ ਨੇ, ਸਲਾਦ ਬਹੁਤ ਅੱਛੀ ਖੱਟੀ ਮਿੱਠੀ ਬਹੁਤ ਸਵਾਦ ਲੱਗਦੀ ਐ।
ਅੱਛਾ।
ਹੂੰ। ਹੋਰ ਭੈਣ ਜੀ। ਤੁਸੀ ਕੀ ਬਣਾਇਆ ਅੱਜ ਭੈਣ ਜੀ?
ਅਸੀ ਭੈਣ ਜੀ ਅੱਜ ਛੋਲਿਆਂ ਦੀ
ਅੱਛਾ ਛੋਲਿਆਂ ਦੀ ਦਾਲ ਦੁ ਪੈਰੇ ਦਾਲ ਖਾ ਲੈਂਦੇ ਨੇ ਤੁਹਾਡੇ ਸਾਡੇ ਤੇ ਖਾਂਦੇ ਈ ਨੀ।
ਆ ਸਬਜ਼ੀਆਂ ਖਾਂਦੇ ਨੀ ਫੇਰ ਮੈਂ ਕਿਹਾ ਚਲ ਦਾਲ ਈ ਬਣਾ ਲਾਂ।
ਚਲੋ ਸਹੀ ਕੀਤਾ ਕਿਸ ਸਮੇਂ ਸਬਜ਼ੀਆਂ ਵੀ ਨਈ ਲੱਭਦੀਆਂ। ਸਾਡੇ ਤੇ ਦਾਲ ਮਤਲਬ ਦੁਪਹਿਰੇ ਖਾਂਦੇ ਈ ਨੀ ਸਬਜ਼ੀ ਬਣਾ ਸਬਜ਼ ਨਾ ਹੁਣ ਅੱਜ ਮੈਂ ਘੀਆ ਤੋਰੀ ਲੈ ਕੇ ਆਈ। ਤੇ ਕੱਟੀਆਂ ਤੇ ਹੁਣ ਬਣਾਣ ਲੱਗੀ ਆਂ ਬਸ ਧਰੀਆਂ ਹੋਈਆਂ ਨੇ ਤੇ ਨਾਲ ਈ ਫੁਲਕੇ ਲਾ ਲਾਂਗੀ ਬੱਚੇਆਂ ਦਾ ਟਾਈਮ ਹੋ ਜਾਣਾ ਆਣ ਦਾ। ਤੇ ਬੱਚੇ ਕਹਿੰਦੇ ਨੇ ਮੰਮਾ ਮੇਰੇ ਕੋਲ ਬੋ। ਐ ਹੁੰਦਾ ਨਾ ਬੱਚਿਆਂ ਨੂੰ। ਹੁੰਦਾ ਈ ਏ।
ਚਾ ਨੂੰ ਹੁੰਦਾ ਈ ਏ।
ਫੇਰ ਔਨਾਂ ਦੇ ਆਰੇ ਲੱਗ ਜਾਓ। ਫੇਰ ਓਨਾਂ ਨੇ ਸ਼ਾਮੀ ਟਿਊਸ਼ਨ
ਹਾਂਜੀ ਐ ਤੇ ਹੈ। ਚਲੋ ਭੈਣ ਜੂ ਮੈਂ ਤੁਹਾਨੂੰ ਕਰਾਂਗੀ ਫ੍ਰਰੀ ਹੋ ਕੇ।
ਹਾਂਜੀ ਭੈਣਜੀ ਕੋਈ ਗੱਲ ਨੀ ਮੈਂ ਵੀ ਤੋਰੀਆਂ ਵੇਖਲਾਂ ਸੜ ਈ ਨਾ ਜਾਣ। ਹਾਂਜੀ, ਠੀਕ ਏ, ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ।